ਹੈਲੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ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
ਵਧੀਆ ਹੋਰ ਕੀ ਕਰਦਾ ਵੈਸੇ ਅੱਜ -ਕੱਲ
ਬਸ ਬੈਠੇ ਹੋਏ ਸੀ ਹੋਰ ਤੁਸੀਂ ਕੀ ਕਰ ਰਹੇ ਸੀ?
ਮੈਂ ਬਸ ਬੈਠੀ ਹੋਈ ਸੀ ਬਾਰੇ ਸੋਚਾ ਹੁ, ਥੋੜੀ ਚਾਹ ਚੂ, ਬਣਾਈਏ ਚਾਹ ਪੀਏ
ਹਾਂ ਇਹ ਹੁੰਦਾ ਨਾ, ਟੀ ਟਾਈਮ ਹੁੰਦਾ ਮੈਂ, ਡਿਸਟਰਬ ਤੇ ਨੀ ਕਰ ਦਿੱਤਾ ਤੁਹਾਨੂੰ
ਨਹੀਂ ਕੋਈ ਗੱਲ ਨੀ ਫਿਰ ਕਿ ਹੋ ਗਿਆ ਜਾ ਤੇ ਹੁ ਣ ਥੋੜੀ ਦੇਰ ਬਾਅਦ ਵੀ, ਪੀ ਲਾਂਗੇ
ਆਹ ਹੋ, ਹੋਰ ਸੁਣਾਓ?
ਹੋਰ ਅੱਜ ਅਸੀਂ ਬਣਾਇਆ ਪਰਥਾ।
ਅੱਛਾ -ਅੱਛਾ ਠੀਕ, ਹੈ ਠੀਕ, ਹੈ ਹੋਰ ਬੱਚੇ ਕੀ ਕਰਦੇ ਪਏ ਨੇ
ਬੱਚੇ ਬਸ ਬੈਠ ਹੋਏ ਸੀ! ਹੁਣ ਟੀ, ਵੀ ਵੇਖਦੇ ਸੀ। ਨੀਚੇ ਉਤਰ ਗਏ ਨੇ ਬੱਚੇ
ਅੱਛਾ ਹੋਲੀਡੇ, ਹੋਮਵਰਕ ਕੰਪਲੀਟ ਹੋ ਗਿਆ ਬੱਚਿਆਂ ਦਾ ਫਿਰ
ਹਾਂ ਹੋ ਗਏ! ਨੇ ਬਸ ਇੱਕ ਦੋ ਪ੍ਰੋਜੈਕਟ ਰਹਿ ਗਏ ਨੇ
ਅੱਛਾ- ਅੱਛਾ ਤੁਸੀਂ ਬਣਾਓਗੇ ਫਿਰ ਪ੍ਰੋਜੈਕਟ
ਵੇਖੋ ਜਾਂ, ਬਣਵਾਓ ਵੀ ਕਿਸੇ ਕੋਲ ਆਪ ਕੋਲ ਤਾਂ ਟਾਈਮ ਹੈਗਾ ਨੀ!
ਹਾਂ ਇਹ ਤੇ ਹੈ, ਹੀ ਆ! ਪੇਰੈਂਟਸ ਤੇ ਬਿਜੀ, ਵੀ ਬਿਜ਼ੀ ਲਾਈਫ ਬਿਜੀ ਸ਼ਡਿਊਲ ਨੇ ਕੰਮ ਤੋਂ, ਹੀ ਵਿਹਲਾ ਮਸੇ ਆਉਂਦਾ ਬੰਦਾ ਤੇ ਥੋੜ੍ਹੀ ਦੇਰ ਫੇਰ ਬੰਦਾ ਸੋਚਦਾ ਥੋੜਾ ਜਿਹਾ ਰੈਸਟ ਹੀ! ਕਰ ਲਈਏ ਤੇ ਉਹ ਵੀ ਨੀ, ਮਿਲਦਾ ਕਈ ਵਾਰੀ ਤੇ
ਨਾ -ਨਾ ਘਰ ਦੇ ਕੰਮ ਹੀ, ਨੀ ਮੁੱਕਦੇ ਬੰਦੇ ਬੱਚਿਆਂ ਨੂੰ ਪੜ੍ਹਾਈ ਹੈਗੇ ਘਰ ਦੇ ਕੰਮ
ਹਾਂ ਇਹ ਤੇ ਸਹੀ ਗੱਲ ਹੈ! ਹਾਂ ਤੇ ਤੁਸੀਂ ਮੈਂ ਗੱਲ ਵੈਸੇ ਤੇ ਵੱਡੀ ਬੇਟੀ ਦੀ ਸ਼ਾਇਦ ਟਿਊਸ਼ਨ ਰੱਖੀ ਦੱਸਦੇ ਪਏ ਸੀ ਹਨਾ ਤੁਸੀਂ
ਹਾਂਜੀ ਉੱਥੇ ਫਿਰ ਉਹ ਨੀ, ਨਾ ਕਰਵਾਉਂਦੀ ਪ੍ਰੋਜੈਕਟ ਵਗੈਰਾ ਨ ਰਿਟਰਨ ਕੰਮ ਮਿਲਿਆ ਨਾ ਪਰਜੈਕਟ ਹੀ ਮਿਲਿਆ।
ਅੱਛਾ -ਅੱਛਾ ਐ ਵੀ ਕੋ ਈਏ ਮਤਲਬ ਇਸ਼ੂ ਹੀ, ਕਿ ਪ੍ਰੋਜੈਕਟ ਦੇ, ਦਿੰਦੇ ਨੇ ਕਰਦੇ ਪੇਰੈਂਟਸ ਨੇ, ਕਹਿੰਦੇ ਨਹੀਂ ਖਰਚਾ ਹੀ ਹੈ।
ਤੇ ਹੋਰ ਫਾਲਤੂ ਦੇ ਖਰਚੇ, ਬਨਾਉਣੇ ਬੱਚਿਆਂ ਨੇ ਹੱਥ ਨੀ ਲਾਣਾ ਹੁੰਦਾ ਇੱਕ ਵਿੱਚ ਈ।
ਓਹੀ ਬੰਦਾ ਸੋਚਦਾ ਕਿ ਅਸੀਂ ਸੇਵਿੰਗ ਕਰ ਲਈਏ, ਸੇਵਿੰਗ ਕਰ ਲਈਏ, ਚਲੋ। ਕੁਛ ਬਚਾ ਲਈਏ, ਠੀਕ ਹੈ? ਪਰ ਕਮ ਦੇ ਅਕੋਡਿੰਗ, ਖਰਚੇ ਓਸ ਤੋਂ ਜ਼ਿਆਦਾ ਹੁੰਦੇ ਨੇ, ਅੱਜ
ਹਾਂ, ਬਹੁਤ ਖਰਚੇ ਨੇ ਅੱਜ ਕੱਲ ਨਾ ਮਹਿੰਗਾਈ ਐਨੀ ਹੋ ਗਈ ਏ, ਕਿ ਪੈੰਸਲ ਵੀ, ਦਸ ਰਪਏ ਦੀ ਹੋ ਗਈ ਏ।
ਹਾਂ, ਸਾਡੇ ਟਾਈਮ ਇੱਕ ਰਪਏ ਦੀ ਪੈਨਸਿਲ ਆਂਦੀ ਸੀ, ਨਟਰਾਜ ਦੀ ਦੋ ਰੁਪਏ ਦੀ ਆ ਜਾਂਦੀ ਸੀ।
ਹਾਂ, ਤੇ ਹੁਣ ਤੇ ਪੈਨਸਿਲ ਇੱਕ ਦਸ ਰੁਪਏ ਦੀ, ਸ਼ੋਪਨਰ ਦਸ ਬੜਾ, ਬੰਦਾ ਹੁਣ ਕੀ ਕਰੇ, ਕਲਰ ਜੇੜੇ ਇਨੇ ਸਸਤੇ ਮਿਲੇ ਸੀ, ਹੁਣ ਪਨਜਾ ਤੋਂ ਘੱਟ ਕਲਰ ਨੀ ਹੈਗੇ।
ਹਾਂ, ਓਈ ਤੇ ਗੱਲ ਐ ਨਾ, ਸਾਰੀ। ਹੁਨ ਬੰਦਾ ਕਿੰਨਾ ਸੋਚਦਾ ਕਿ ਐ ਸੇਵਿੰਗ ਮਤਲਬ, ਆਪਨੀ ਤਰਫੋਂ ਇਨਕਮ ਅ ਅਰਨ ਕਰਦਾ। ਚਲੋ, ਖਰਚੇ ਵੀ ਕਰਦਾ, ਫੇਰ ਬੰਦਾ ਸੋਚਦਾ ਕਿ ਚਲੋ ਕੁਛ ਨਾ ਕੁਛ ਤੇ ਬਚ ਈ ਜਾਏਗਾ। ਹੁਣ ਕੁਛ ਨਾ ਕੁਛ ਤੇ ਬਚਾ ਲੈਂਨੇ ਆਂ। ਪਰ, ਫੇਰ ਵੀ ਜਿੰਨਾ ਮਰਜ਼ੀ ਕਰ ਲਓ, ਜਿੰਨੀ ਮਰਜੀ ਕੋਸ਼ਿਸ਼ ਕਰ ਲੋ ਕਿ ਕਿਤੇ ਨਾ ਕਿਤੇ, ਤੇ ਲੱਗ ਈ ਜਾਂਦੇ ਨੇ। ਬਚਾਣੇ ਸੁਆ ਨੇ, ਬਚਦੇ ਹੈ ਈ ਨੀ ਸੇਵਿੰਗ ਤੇ ਹੋ ਈ ਨੀ ਪਾਂਦੀ।
ਬੱਚੇ ਖਰਚੇ ਇੰਨੇ ਨੇ, ਅੱਜ ਕੱਲ ਰਪਈਏ ਦੀ ਚੀਜ਼ ਤੇ ਕੋਈ ਲੈਂਦਾ ਨੀ ਨਾ, ਦਸ ਤੋਂ ਘੱਟ ਚੀਜ ਮਿਲਦੀ ਵੀ ਨੀਂ।
ਹਾਂ, ਐ ਤੇ ਹੈ ਈ ਏ, ਅੱਜ- ਕੱਲ ਓ ਜਮਾਨੇ ਕਿੱਥੇ ਗਏ? ਸਾਡੇ ਟਾਈਮ ਤੇ, ਅਸੀਂ ਦੋ -ਦੋ ਰਪਏ ਨਾਲ ਮਤਲਬ ਇੰਨੀ ਸਾਰੀ ਚੀਜਾਂ ਲੈ ਆਂਦੇ ਸਾਂ। ਅੱਜ- ਕੱਲ ਤੇ ਕੁਛ, ਦੋ ਰੁਪਏ ਦੀ ਇੱਕ ਟੋਫੀ ਵੀ ਨੀ ਆਂਦੀ।
ਬੱਚੇ, ਲੈ ਕੇ ਈ ਨੀ ਜਾਂਦੇ, ਪੈਲੀ ਗੱਲ ਤੇ ਦੋ ਰਪਏ।
ਤੇ, ਓ ਸਿੱਕੇ ਨੀ ਲੈਂਦੇ ਅੱਜ- ਕੱਲ, ਦੁਕਾਨਦਾਰ ਵੀ ਨੀ ਲੈਂਦੇ।
ਫੇਰ ਨੀ ਲੈਂਦੇ, ਤਾਜਾ ਨੋਟ ਹੋਏਗਾ ਤੇ
ਕੁੜੀ ਐ, ਅਸੀਂ ਨਾ ਉਨੂੰ ਦਸ ਰੁਪਏ ਦਿੱਤੇ ਅਸੀਂ ਨਾ ਟੁੱਟੇ ਦੇ ਦਿੱਤੇ, ਸਿੱਕੇ ਦੇ ਦਿੱਤੇ। ਤੇ, ਅਸੀਂ ਕਿਹਾ, ਜਾ ਨਾ ਏਦੀ ਨਾ ਮੈਗੀ ਲੈ ਆਂਈ ਦੁਕਾਨ ਤੋਂ। ਓ ਤੇ ਸਾਨੂੰ ਈ ਬੋਲਣ ਲੱਗ ਗਈ ਕਿ, ਆਂਟੀ ਲਏਗੀ ਨੀ ਓ ਸਿ ਕੇ, ਲੈਂਦੀ ਨੀ ਰੋਣ ਬੈ ਗਈ ਬਈ ਓਨੇ ਦੇਣਾ ਈ ਨੀ ਸਮਾਨ, ਮੈਂ ਤੇ ਨੀ ਜਾਂਦੀ। ਅਸੀਂ ਕਈਏ ਚਲੀ ਜਾ ਕੋਈ ਗੱਲ ਨੀ, ਦੇ ਦੇ ਗੀ ਗਈ ਨੀ ਓ ਫੇਰ, ਫੇਰ ਉਨੇ। ਹਨ ਦਸ- ਵੀ ਰੁਪਏ ਦਾ ਨੋਟ ਲੈ ਕੇ ਗਈ, ਤਾਂ ਓ ਜਾ ਕੇ ਮੈਗੀ ਲੈ ਕੇ ਆਈ।
ਹਾਂ, ਸਿੱਕੇ ਲੈਂਦੇ ਨੀ ਨਾ, ਵਾਪਸ ਭੇਜ ਦਿੰਦੇ ਨੇ ਦੁਕਾਨਦਾਰ, ਕਹਿੰਦੇ, ਚੱਲ। ਪਏ ਨੇ ਹੈ ਸਿੱਕੇ ਮਤਲਬ ਕਿ ਮਤਲਬ ਕੀ ਸਕ੍ਰੈਪ ਹੀ ਹੈਗੀ ਹੈ।
ਹਾਂ, ਬਸ ਹੁਣ ਟਾਈਮ ਦੇ। ਅਕੋਡਿੰਗ, ਪਤਾ ਨੀ ਕੀ ਆਈ ਜਾ ਰਿਆ? ਸਊ ਕੁਛ। ਸਬ ਕੁਛ ਏਈਓ ਚੇੰਜ ਈ ਹੋਣਾ। ਹਮ, ਬਰਡਨ ਵੇਖੇ, ਪੜ੍ਹਾਈਆਂ ਦਾ ਬਰਡਨ ਵੇਖੇ ਤੇ ਪੜ੍ਹਾਈਆਂ ਦਾ ਬਰਡਨ ਇੰਨਾ ਹੋ ਗਿਆ। ਖਰਚੇ ਵੇਖੇ, ਤੇ ਖਰਚੇ ਇੰਨੇ ਨੇ।
ਸਈ ਗੱਲ ਐ ਪੜ੍ਹਾਈਆਂ ਇੰਝ ੰ ਜਿਵੇਂ ਬੱਚੇ, ਕੋਈ ਦਿਮਾਗ ਦਵੇ ਕੋਈ ਬੱਚੇਆਂ। ਟੀਚਰਾਂ ਨੂੰ ਐ ਪ੍ਰੈਸ਼ਰ ਪਏਗਾ, ਕੁਛ ਹੋਏਗਾ, ਪੜ੍ਹਾਈ ਥੋੜ੍ਹੀ ਕਰਾ ਦੀਦਾ।
ਬਿਲਕੁਲ।
ਨੀ, ਹੁਣ ਨੀ, ਸਾਡੇ ਟਾਈਮ ਤੇ ਇੰਨੀ ਪੜ੍ਹਾਈ ਮਿਲ ਕੇ ਆਸਾਨ ਸੀ ਨਾ ਅ।
ਹਮ, ਸਿਲੇਬਸ ਜਿੰਨੇ ਸਿਲੇਬਸ ਹੀ ਇੰਨਾ- ਇੰਨਾ ਹੋ ਗਿਆ।
ਹਮ।
ਏਨਾ ਵੱਧ ਸਿਲੇਬਸ ਹੋ ਗਿਆ ਨਾ।
ਕੇਜੀ ਦਾਸਿਲੇਬਸ ਜਿਹੜਾ ਹੈਗਾ ਹਨਾ ਸੈਕਿੰਡ ਦਾ ਸਿਲੇਬਸ ਹੈਗਾ ਆ।
ਹਾਂ ਉਹੀ ਤੇ ਬੱਚੇ ਤਾਂ ਫੇਰ ਮਾਇਡ ਤੇ, ਅਹ ਉਹ ਪੈ ਜਾਂਦਾ ਨਾ, ਇਫੈਕਟ ਪੈ ਜਾਂਦਾ, ਬੱਚੇ ਦਾ ਪੜ੍ਹਨ ਤੇ ਕਈ ਵਾਰ ਵੀ ਦਿਲ ਨੀ ਕਰਦਾ ਕਿ ਹਾਂ,
ਨਾ ਹੁਣ ਤ ਮਿੰਟ ਮੈਂ, ਤਸੀ ਲੇਟ ਕਰ ਲਓ, ਨਹੀਂ ਉਹ ਵੀ ਨੀ ਕਰਨੇ, ਤੁਸੀਂ ਕਰਦੋ ਮੇਕੋ ਨੀ ਹੁੰਦੇ। ਤਿੱਖੇ ਹੀ ਨਹੀਂ ਜਾਂਦੇ ਬੱਚੇ ਲਿਖਦੇ ਨੀ ਹੈਗੇ।
ਬੱਚੇ ਵੀ ਸੱਚੇ ਨੇ, ਆਪਣੀ ਤਰਫੋਂ ਕਿ ਨਹੀਂ।
ਬੱਚੇ ਵੀ ਸੱਚੇ ਨੇ ਆਪਣੀ ਤਰਫੋਂ,
ਓਨਾਂ ਨੂੰ ਤੇ ਦੇਖੋ, ਐ ਜਦੋਂ ਕੰਮ ਮਿਲਦਾ ਏਨਾ ਜਾਦਾ, ਓਨਾਂ ਨੂੰ ਤੇ ਲੱਗਣਾ ਐਂ, ਕੀ ਹਾਂ ਬਈ ਕਿੱਥੇ ਫਸਗੇ ਆਂ, ਸਜ਼ਾ ਈ ਲੱਗਦੀ, ਓ ਬੱਚਿਆਂ ਨੂੰ ਕੀ ਓ, ਇੰਨਾ ਕੰਮ ਮਿਲ ਰਿਆ ਕੀ, ਕਿਵੇਂ ਕਰੀਏ, ਕਿਵੇਂ ਨਾ ਕਰੀਏ, ਪੇਰੈਂਟਸ ਕੁਛ ਖੁਸ਼ ਤੇ ਹੁੰਦੇ ਨੇ, ਕੀ ਪੇਰੈਂਟਸ ਕੋ ਪੜ੍ਹ ਲੈਂਦੇ ਨੇ ਕੁਛ ਤੇ ਪੜ੍ਹਦੇ ਵੀ ਨੀ ਐ।, ਤੇ
ਪਰ ਜਾਂਦੇ ਨੇ ਪੜ੍ਹਨਾ ਈ ਔਖਾ ਲੱਗਦਾ ਐ,
ਹਾਂ ਓਈ ਤੇ, ਬਸ ਅੱਜ -ਕੱਲ ਕੁਛ ਓ ਤੇ ਹੈ ਈ, ਏ। ਓ ਤੇ -ਤੇ, ਓ ਹੈ ਈ ਏ, ਪੇਰੈਂਟਸ ਨੂੰ ਤੇ ਨਾਲ ਪੜ੍ਹਨਾ, ਪੈਂਦਾ ਜੇ, ਇੱਕ ਟੀਚਰ ਹੋਜੇ ਤੇ, ਇੱਕ ਪੇਰੈਂਟਸ ਹੋਜੇ, ਤੇ ਪੇਰੈਂਟਸ ਤੇ ਟੀਚਰ, ਜਦ ਨੂੰ ਆਪਣਾ ਜੋ ਬੱਚੇ- ਇਹਨਾ ਦਾ ਜੇੜਾ ਸਲੇਬਸ‌ ਏ ਨਾ, ਪੂਰਾ ਐ, ਟਿਪਸ ਤੇ ਯਾਦ ਹੁੰਦਾ। ਕਿ ਹਾਂ ਬਈ ਆ, ਬੱਚੇ ਨੂੰ ਐ ਹੈਗਾ, ਮੇਰੇ ਬੱਚੇ ਨੂੰ ਐ ਵਲਾ ਸਲੇਬਸ ਏ। ਓਨਾਂ ਕੋਲ ਪੁੱਛ ਲੋੋ, ਤੁਸੀਂ ਕੇੜੀ ਕਲਾਸ ਦਾ ਕੀ ਏ, ਸਲੇਬਸ, ਤੇ ਬੱਚਿਆਂ ਦੇ ਤੇ ਦੇਖੋ ਬਰਡਨ ਹੈ ਈ ਐ, ਏਸ ਚੀਜ਼ ਦਾ ਵੀ ਅ ਸਟੱਡੀ ਵਗੈਰਾ ਦਾ, ਪੈਲੇ -ਪੈਲੇ ਇੰਨੀ ਸਟੱਡੀ ਏਨੀ ਟਫ ਵੀ ਨੀ ਹੁੰਦੀ ਸੀ। ਅੱਜ ਕੱਲ ਸਟੱਡੀ ਵੀ ਬੜੀ ਟਫ ਹੋਣ ਲੱਗ ਗਈ ਏ,
ਦਾ ਟਫ ਏ, ਏ ਬੀ ਸੀ ਕਿਤੇ ਛੇਵੀ' ਚ ਲੱਗਦੀ ਸੀ, ਨਰਸਰੀ' ਚ ਲੱਗੀ,
ਸ‌ਈ ਗੱਲ ਐ, ਏ ਬੀ ਸੀ ਤੇ ਚਲੋ, ਅ ਈਜ਼ੀ ਹੈਗੀ ਏ, ਹੁਣ ਤੇ ਅਸੀਂ ਕੁਛ ਨੀ ਸਮਝਦੇ ਓਨੂੰ ਤੇ ਬਾਕੀ ਕਿ ਜਿਵੇਂ ਸਮਸ ਹੋ ਗਏ ਜਿਵੇਂ ਟ੍ਰਇਂਗਲ ਵਗੈਰਾ, ਅੱਜ ਅੱਜਕੱਲ੍ਹ ਛੋਟੀ-ਛੋਟੀ ਪ੍ਰੀ ਨਰਸਰੀ ਕਲਾਸਾਂ ਵਿਚ ਵੀ ਐ, ਚੀਜ਼ਾਂ ਸਿਖਾ ਰਹੇ ਨੇ ਬੱਚਿਆਂ ਨੂੰ। ਤੇ ਬੱਚੇ ਦਾ ਮਾਇੰਡ'ਚ- ਟਾਪ ਹੋਣ ਦੀ ਬਜਾਏ ਨਾ, ਕਿਤੇ ਨਾ ਕਿਤੇ ਓਨਾਂ ਦਾ ਮਾਇੰਡ ਅ, ਗਰੋਥ ਕਰਨ ਦੀ ਬਜਾਏ- ਓ ਡਰ ਦੇ ਮਾਰੇ ਸਿਸੱਕਦਾ ਪਿਆ ਉਲਟਾ,
ਸ‌ਈ ਗੱਲ ਐ, ਬੱਚੇ-
ਓਨਾਂ ਨੂੰ ਐ ਰਹਿਣ ਲੱਗ ਗਿਆ ਆ, ਏਨਾ ਬਰਡਨ ਹੋਏਗਾ, ਦੇਖੋ ਬਰਡਨ ਵਿਚ ਕੋਈ ਕੰਮ ਨੀ ਹੁੰਦਾ।
ਹੂੰ ਬੱਚਿਆਂ ਦਾ ਸਿਰ ਪੀੜ ਹੋਣ ਲੱਗ ਜਾਂਦਾ ਜਬਰਦਸਤੀ ਕੀ ਕਰ, ਹਕਦੇ ਰੋਣ ਬੈ ਜਾਂਦੇ ਨੇ ਓਥੇ,
ਗੱਲ ਐ ਤੇ ਹੈ ਪਰ ਦੇਖੋ ਬੱਚਿਆਂ ਦਾ ਅਜਾਇਜ਼ ਵੀ ਹੈਗਾ ਕੀ ਮਤਲਬ, ਅਗਰ ਤੁਸੀਂ ਜਬਰਦਸਤੀ ਕਰੋਗੇ, ਤੇ ਰੋਣਾ ਤੇ ਤੇ ਬੱਚੇ ਨੀ ਰੋਣਗੇ ਤੇ ਕੌਣ ਰੋਏਗਾ, ਤੰਗ ਨੀ ਕਰਨਗੇ ਤੇ ਕੌਣ ਕਰੇਗਾ ਬੱਚਿਆਂ ਦੀ ਏਜ ', ਚ ਐ, ਵੀ ਜ਼ਰੂਰੀ ਏ ਚੀਜ਼ਾਂ,
ਹੂੰ ਤੇ ਥੋੜਾ ਬੋਤ ਪੜ੍ਹ ਲੈ ਨਾ ਓਵੀ ਨੀ ਹੱਥ ਲਾਂਦੇ ਅੱਜ -ਕੱਲ੍ਹ ਤੇ ਆਪੇ ਕਰ ਲਓ ਅਮਾ।, ਸਾਡੇ- ਸਾਡੇ ਕੋ ਨੀ ਹੋਣਾ, ਛੁੱਟੀਆਂ ਦਾ ਕੰਮ ਪਤਾ ਨੀ ਕਿਵੇਂ ਕਰ ਦਿੱਤਾ ਏਨਾਂ ਨੇ,
ਸ਼ੁਕਰ‌ ਏ ਕਰ ਦਿੱਤਾ, ਵਧੀਆ ਸਗੋਂ ਤੁਆਡੇ ਤੇ ਕਰ ਦਿੱਤਾ ਏਧਰ ਤੇ ਹਲੇੇ- ਨਾਮ ਨਿਸ਼ਾਨ ਈ ਨੀ ਹੈ ਕਿ ਕਰਨਾ ਵੀ ਐ ਕਿ ਨਈ ਕਰਨਾ, ਕੁੱਝ ਪਤਾ ਈ ਨੀ ਐ ਏਧਰ ਸਾਡੇ। ਤੇ
ਅੱਛਾ ਏਥੇ ਤੇ ਮਤਬ ਕੀ ਸ਼ੀਟਾਂ ਨਿਕਲੀਆਂ ਨਾ ਓ ਸ਼ੌਂਕ ਦੇ ਮਾਰੇ ਕਰਲੀਆਂ ਨੇ।
ਔਰ ਇੱਕ, ਪੇਰੈਂਟਸ ਏਸ ਗੱਲ ਤੋਂ ਵੀ ਪਰੇਸ਼ਾਨ ਨੇ ਕਿ ਅੱਜ ਕੱਲ ਸਕੂਲ ਦੇ ਜੇੜੇ ਪੈਲੇ ਹੁੰਦੇ ਸੀ ਨੇ ਸਕੂਲੇ। ਪੀ ਡੀ ਐਫ ਨਿਕਲਵਾ ਕੇ ਦਿੰਦੇ ਸਨ ਬੱਚਿਆਂ ਨੂੰ। ਤੇ ਹੁਣ ਤੇ- ਹੁਣ ਹਾਂ ਤੇ ਓ- ਓਦੇ ਤੇ ਹੀ ਇੰਨਾ ਖਰਚਾ ਹਰ ਇੱਕ ਸਬਜੈਕਟ ਦੀ ਅਗਰ ਪੀ ਡੀ ਐਫ ਨਿਕਲਵਾਈ ਏ ਤੇ ਕਿੰਨਾ ਖਰਚਾ ਤੇ ਓਦੇ ਤੇ ਈ ਹੋ ਜਾਂਦਾ ਐ। ਹੁਣ ਪਿੱਛੇ ਜੀ ਨਾ ਇੱਕ ਵੀਡੀਓ ਬੜੀ ਵਾਇਲਲ ਵਾਇਰਲ ਹੁੰਦੀ ਪੀ ਸੀ। ਇੱਕ ਲੇਡੀ- ਡੀ ਓ ਏਨਾ ਬੋਲਦੀ ਪੀ ਸੀ ਨਾ ਇੱਕ ਤੇ ਪ੍ਰੋਜੈਕਟ ਨੂੰ ਲੈ ਕੇ, ਇੱਕ ਐ ਈ ਓ ਪੀ ਡੀ ਐਫ ਖਰਚ- ਬੱਚਿਆਂ ਨੂੰ ਲੈ ਕੇ ਏਨਾ ਮਤਲਬ ਅ ਮਲਬ ਸਕੂਲਾਂ ਦੇ ਖਿਲਾਫ਼ ਬੋਲ ਰੀ ਸੀ ਕੀ ਏਨਾਂ ਨੂੰ ਫੀਸਾਂ ਏਨੀਆਂ -ਏਨੀਆਂ- ਚਾਈਦੀਆਂ ਹੁੰਦੀਆਂ। ਤੇ ਫੈਸਿਲਿਟੀ ਕੁਛ ਵੀ ਪ੍ਰੋਵਾਈਡ ਨੀ ਕਰਵਾਂਦੇ। ਵਰਕ ਦੇ ਦਿੰਦੇ ਹੋਲੀਡੇਜ਼ ਜੋ ਕਿ ਅਸੀਂ ਕਰਨੇ ਆ ਬੱਚਿਆਂ ਦਾ।
ਹਾਂਜੀ।
ਕਿਤੇ ਨਾ ਕਿਤੇ ਇਹ ਗੱਲ ਸੱਚੀ ਵੀ ਹੈ।
ਸਹੀ ਵੀ ਹੈਗੀ ਹੈ ਬੱਚੇ ਹੋੁਣ ਪੇਰੈਂਟਸ ਵੀ ਕਿੰਨਾ ਖਰਚਾ ਪਾ ਲੈਣ, ਫੀਸਾਂ ਵੀ- ਹੋਣੀਆਂ ਪੂਰੀਆਂ ਚਹੀ ਫੀਸਾਂ ਵੀ ਐਣੀਆਂ ਥੋੜੀਆਂ ਫੀਸਾਂ ਵੀ ਇੰਨੀਆਂ -ਇੰਨੀਆ ਰ-
ਹਾਂ ਉਹੀ ਤੇ, ਪੇਰੈਂਟਸ ਨੇ ਤੇ ਦੁਖੀ ਹੋਣਾ ਨਾ ਦੇਖੋ। ਬੱਚਾ ਬੰਦਾ ਸੋਚਦਾ ਹੈ ਕਿ ਚਲੋ ਆ ਹੋਮ ਸੇਵਿੰਗ ਕਰੀਏ ਚਲੋ ਬੱਚੇ ਪੜਦੇ ਪਏ ਨੇੁ, ਹੂਣੇ ਥੋੜਾ ਮਤਲਬ ਥੋੜਾ ਬਹੁਤਾ ਜੋੜ ਲਈਏ। ਜੋੜਨਾ ਵੀ ਕਿਹਨਾਂ ਵਾਸਤੇ ਬੱਚਿਆਂ ਵਾਸਤੇ ਹੀ ਜੋੜਨਾ ਹੁੰਦਾ ਕੱਲ ਨੂੰ ਫੇ- ਚਾਰੇ ਸਾਡੇ ਕੰਮ ਆਏ, ਕਿ ਨਹੀਂ ਤੇ ਪਰ ਬੰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੇ ਅੱਜ ਕੱਲ ਮਹਿੰਗਾਈ ਇੰਨੀ ਹੋ ਗਈ ਹੈ। ਤੇ ਨਹੀਂ ਜੁੜ ਪਾਉਂਦਾ ਕਿਸੇ ਦਾ ਵੀ, ਕੋਈ ਬਹੁਤ ਰੇਅਰ ਹੋਏਗਾ ਜਿਹੜੇ ਮਤਲਬ ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਕੋ- ਪਹਿਲੇ ਹੀ ਜੁੜਿਆ ਤਾਂ ਪਹਿਲੇ ਹੀ ਵਾਧੂ ਐ, ਤੇ ਉਹਨਾਂ ਨੂੰ ਤੇ ਦੇਖੋ ਕੋਈ ਥੋੜ ਹੀ ਨੀ ਆ ਫੇਰ। ਪਹਿਲੇਾਂ ਹੀ ਥੋੜ ਨੀ ਆ, ਤੇ ਅੱਗੋਂ ਵੀ ਥੋੜ ਨੀ ਰਹਿਣੀ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਸੇਵਿੰਗਸ ਵੀ ਆਟੋਮੈਟਿਕਲੀ ਹੋ ਹੀ ਜਾ ਰਹੀ ਆਪੇ। ਹੂੰ ਹੋਰ ਸੁਣਾਓ?
ਬਸ ਵਧੀਆ।
ਹੋਰ ਘਰ ਪਰਿਵਾਰ ਸਾਰੇ ਠੀਕ ਨੇ?
ਹਾਂਜੀ ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਸੀਂ।
ਬਸ ਉਹੀ ਮੈਂ ਕਹਿਣ ਲੱਗੀ ਸੀ ਚਾਹ ਦੀ ਤਿਆਰੀ ਹੋਣ ਲੱਗੀ ਸੀ ਸਾਡੇ ਇੱਧਰ ਵੀ। ਮੈਨੂੰ ਇੱਕੋ ਦਮ ਯਾਦ ਆ ਗੇਆ ਚਲੋ ਮੈਂ ਕਿਹਾ, ਮੈਂ ਕਿਹਾ ਫੋਨ ਕਰਨੀ ਆ ਅਹ ਬਈ। ਵੈਸੇ ਥੋੜੇ ਬਹੁਤਾ ਬਈ ਗੱਲ ਕਰ ਲਾਂਗੀ, ਹਾਲ- ਚਾਲ ਪੁੱਛ ਲੈਂਦੀ ਹਾਂ ਤੇ ਹੁਣ ਟੋਪਿਕ ਹੀ ਛਿੜ ਪਿਆ ਬੱਚਿਆਂ ਦਾ, ਬੜਨ ਦਾ, ਸਟੱਡੀ ਦਾ ਲਗਾ ਲੋ।
ੇਵਿੰਗ ਕਰ ਸਮਾਨ ਹੀ ਡੇ ਮ ਤੇ ਸਬਜ਼ੀਆਂ ਤੁਸੀਂ ਵੇਖਲੋ ਇੰਨੀਆਂ ਮਹਿੰਗੀਆਂ ਈ।
ਹਾਂ ਸਹੀ ਗੱਲ ਏ। ਉਹ ਇੰਨੀ ਮਹਿੰਗੀ- ਮਹਿੰਗੀ ਸਬਜ਼ੀਆਂ ਹੋ ਗਈਆਂ, ਇੰਨੀ ਮਹਿੰਗੀ ਦਾਲਾਂ ਹੋ ਗਈਆਂ ਹਰ ਚੀਜ਼ ਦਾ ਰੇਟ ਇੰਨਾ ਵੱਧ ਗਿਆ, ਪੈਟਰੋਲ ਡੀਜ਼ਲ ਇੰਨੇ ਵੱਧ ਵੱਧ ਗਏ ਨੇ, ਐਲ ਪੀ ਜੀ ਗੈਸ ਲੈਲੋ ਸਿਲੰਡਰ ਇੰਨੇ ਵੱਧੇ ਦੇ ਨੇ। ਬੰਦਾ ਕੀ- ਕੀ ਲਏ ਕੀ ਨਾ ਲਏ ਸੋਨਾ ਵੇਖੋ ਕਿੰਨਾ ਰੇਟ ਹੋ ਗਿਆ।
ਹੂੰ ਬੰਦਾ ਹੁਣ ਕਦੇ ਵੀ ਕੀ ਲੋਕੀ ਕੀ ਬਣਾ ਲੋਕਾਂ ਨੇ ਵਿਆਹ। ਜਾਂਦੇ ਨੇ ਸੋਨਾ ਵੀ
ਹੂੰ, ਦੇਖੋ ਦੇਣ ਵਾਲਿਆਂ ਨੇ ਤੇ ਦੇਣਾ ਹੀ ਦੇਣਾ ਜਿੰਨੇ ਦੇਣਾ ਉਹਨੇ ਦੇਣਾ ਹੀ ਦੇਣਾ।
ਉਹ ਤੇ ਹੈਈ ਐ।
ਹਾਂ ਭਾਵੇਂ ਜਿੰਨਾ ਮਰਜੀ ਮਹਿੰਗਾ ਹੋਜੇ।
ਹਾਂ ਪਰ ਥੋੜਾ ਕਟਾਣੀ ਚਾਹੀਦੀ।
ਐ ਏ ਕਿ ਥੋੜੀ ਕੁਆਂਟਿਟੀ ਘੱਟ ਜਾਏਗੀ ਹੋਰ ਕੀ ਚਲੋ ਬਾਕੀ ਠੀਕ ਐ ਸਭ ਕੁਛ ਜਿਵੇਂ ਚੱਲਦਾ ਪਿਆ ਠੀਕ ਈ ਐ ਬਸ ਚੱਲੀ ਜਾ ਰਿਹਾ ਗੱਡੀ ਚੱਲ ਰਹੀ ਹੋਰ ਕੀ ਰੱਬ ਦੇ ਭਰੋਸੇ ਈ ਐ ਸਭ ਦੀ।
ਚਲੋ ਫੇਰ ਠੀਕ ਐ ਜੀ। ਓਕੇ ਜੀ ਬਾਏ ਜੀ ਸਤਿ ਸ਼੍ਰੀ ਅਕਾਲ ਜੀ।
ਓਕੇ।